ਹੈਲੋ ਹਾਂਜੀ ਸਾਸਸ੍ਰੀਕਾਲ ਜੀ।
ਸਾਸਸ੍ਰੀਕਾਲ ਜੀ ਹੋਰ ਸੁਨਾਓ ਠੀਕ ਓ?
ਹਾਂਜੀ ਹਾਂਜੀ ਵਧੀਆ ਤੁਹੀ ਦੱਸੋ?
ਹਾਂਜੀ ਅੱਜ ਤੇ ਬੜੇ ਦਿਨਾਂ ਬਾਅਦ ਤੁਸੀ ਫੋਨ ਕੀਤੈ।
ਬਸ ਜੀ ਘਰ ਕੰਮ ਬੌਤ ਨੇ ਉੱਪਰ ਠੀਕ ਕਰਵਾ ਰੇ ਨਾ ਮਿਸਤਰੀ
ਅੱਛ ਅੱਛਾ ਉੱਪਰ ਉੱਪਰ ਜੇੜਾ ਤਾਡੇ ਸਭ ਸੇ ਵਿੱਚ ਸੈਕਿੰਡ ਫਲੋਰ ਤੇ ਠੀਕ ਕਰਵਾ ਰੇ ਓ?
ਸੈਕਿੰਡ ਫਲੋਰ ਤੇ ਟੈਲਾਂ ਲਵਾ ਰੇ ਆ ਜੀ। ਉੱਥੇ ਹਾਂਜੀ ਸਬ ਤੁਡ਼ਵਾ ਕੇ ਪਲਸਤਰ ਕਰਵਾ ਕੇ ਕੇ
ਹਾਂਜੀ ਹਾਂਜੀ ਮੈਂ ਫੇਰ ਤੇ ਤਾਨੂੰ ਕੰਮ ਬੌਤ ਹੋਨਾ ਏ? ਫੇਰ ਤੇ ਤੁਸੀ ਬੀਜੀ ਤਾਂ ਈ ਤਾ ਮੈਂ ਸੋਚਾ ਬੜੇ ਦਿਨ ਹੋਗੇ ਭੈਣ ਜੀ ਦਾ ਫੋਨ ਨੀ ਆਇਆ ਫੋਨ ਈ ਨੀ ਆਇਆ ਮੈਂ ਯਾਦ ਈ ਕਰਦੀ ਪਈ ਸੀ ਤਾਨੂੰ।
ਹਾਂਜੀ ਬਸ ਟੈਮ ਈ ਨੀ ਲੱਗਦਾ ਜੀ ਘਰ ਇੰਨੇ ਕੰਮ ਹੁੰਦੇ ਧੂਲ ਮਿੱਟੀ ਹੋਏ ਦੀ ਏ ਬ ਚੇ ਪਰੇਸ਼ਾਨ ਕਰਦੇ ਨੇ ਬੱਚਾ ਬੰਦਾ ਬਚ ਚਿਆਂ ਨੂੰ ਸੰਬਾਲੇ ਕੰਮ ਕਰੇ ਕਿ ਕਰੇ?
ਹਾਂਜੀ ਹਾਂਜੀ ਖਲੇਰਾ ਈ ਬੜਾ ਪੈ ਜਾਂਦਾ ਨਾ।
ਹਾਂਜੀ ਓ ਵੀ ਪੰਜ ਮਿੰਟ ਦਾ ਟੈਮ ਲੱਗ ਜੇ ਤੇ ਆਪਾਂ ਕਰ ਲੈਨੇ ਆਂ ਫੋਨ ਫੜ ਲੈਨੇ ਆਂ। ਤੇ ਨਾਲੇ ਖੋ ਲੈਂਦੇ ਨੇ ਏਨੇ ਸ਼ਰਾਰਤੀ ਬੱਚੇ ਨੇ ਫੋਨ ਈ ਖੋ ਲੈਂਦੇ ਨੇ ਵੇਖਨ ਨੀ ਦਿੰਦੇ।
ਹਾਂਜੀ ਠੇਕੇ ਤੇ ਕੰਮ ਕਰਾ ਰੇ ਆਂ ਦਿਆੜੀ ਤੇ?
ਦਿਆੜੀ ਤੇ।
ਅੱਛਾ ਅੱਛਾ ਦਿਆੜੀ ਤੇ ਕਰਾ ਰੇ ਓ।
ਹਾਂਜੀ ਮੈਂ ਕਿਆ ਬਸ ਹੁਨ ਛੇੜਿਆ ਤੇ ਫੇ
ਹਾਂਜੀ ਹਾਂਜੀ ਓ ਤੇ ਫੇਰ ਜਆਦਾ ਹੁੰਦੀ ਐ ਨਾ ਕਿ ਸਬ ਕੁੱਜ ਖੁਦ ਈ ਲਿਆ ਕੇ ਦੋ।
ਹਾਂਜੀ ਹਾਂਜੀ।
ਅੱਛਾ ਅੱਛਾ ਫੇਰ ਕਿੰਨੀ ਦਿਆੜੀ ਲੈਂਦੇ ਤਾਡੇ ਏਥੇ ਮਿਸਤਰੀ?
ਸਾਢੇ ਤਿੰਨ ਸੌ ਰੁਪਏ ਲੈਂਦੇ ਨੇ।
ਅੱਛਾ ਅੱਛਾ। ਮਲਬ ਦੂਰ ਦੀ ਹੋਨੀ ਏ ਇੰਨੀ ਤੇ?
ਹਾਂਜੀ।
ਹਾਂਜੀ ਹਾਂਜੀ।
ਬਸ ਹੁਨ ਘਰ ਦੇ ਕਦੀ ਝਾੜੂ ਲਾਓ, ਕਦੀ ਪੋਚੇ ਲਾਓ ਐ ਈ ਕੰਮ ਰੈ ਗਏ ਨੇ ਫੇਰ ਸਬਜੀ ਬਨਾਣੀ ਹੁੰਦੀ ਏ।
ਸਾਰਾ ਦਿਨ ਐ ਐ ਐਦੇ ਵਾਸਤੇ ਨਿਕਲ ਨਿਕਲ ਜਾਂਦੈ ਸਫ਼ਾਈ ਚੀ ਨਿਕਲ ਜਾਂਦੈ ਸਾਰਾ ਦਿਨ।
ਔਰ ਏਦਾਂ ਕਰ ਕਰਕੇ ਫੇਰ ਗਿਆਰਾਂ ਵੱਜ ਜਾਂਦੇ ਫੇਰ ਰੋਟੀ ਰੁੱਟੀ ਖਾਓ ਨਾਸ਼ਤਾ ਓ ਫੇਰ ਬਾਰਾ ਇੱਕ ਵਜੇ ਫੇਰ ਦੁਪੇਰ ਦਾ ਨਾਸ਼ਤਾ ਨਬੇੜੋ ਫੇਰ ਰੋਟੀਆਂ ਬਨਾਓ ਸਾਰੇ ਦਿਨ ਦੇ ਪਏ ਕੰਮ ਕਰ ਕਰ ਕੇ ਰੈ ਜਾਨੇ ਆਂ।
ਹਾਂਜੀ ਮੈਂ ਵੀ ਲਾਏ ਸੀ ਮਿਸਤਰੀ ਪਿਛਲੇ ਸਾਲ ਬੁਰਾ ਹਾਲ ਹੋ ਗਿਆ ਸੀ। ਕੰਮ ਕਰ ਕਰ ਕੇ।
ਬੁਰਾ ਹਾਲ ਬੰਦੇ ਜੀ ਦੀ ਬਸ ਜਾਨ ਖਤਮ ਹੋ ਜਾਂਦੀ ਸ਼ਰੀਰ ਚੋ ਕੰਮ ਕਰ ਕਰ ਕੇ।
ਹਾਂਜੀ, ਟਾਇਲਸ ਮਤਲਬ ਮੈਟ ਲਗਵਾ ਰਹੇ ਓ, ਯਾ ਸ਼ਾਈਨਿੰਗ ਵਾਲੀ ਲਵਾ ਰਹੇ ਓ ਤੁਸੀਂ?
ਅਸੀਂ ਸ਼ਾਈਨਿੰਗ ਵਾਲੀ ਟਾਇਲ ਲਵਾ ਰਹੇ ਆਂ ਜੀ।
ਅੱਛਾ-ਅੱਛਾ, ਸ਼ਾਈਨਿੰਗ ਲਵਾ ਰਹੇ ਓ, ਠੀਕ ਏ ਬਸ।
ਹੂੰ, ਇੱਕੋ ਵਾਰੀ ਵਧੀਆ ਕੰਮ ਕਰਵਾਲੋ, ਬਾਰ-ਬਾਰ ਕਰਵਾਉਣ ਦੀ ਲੋੜ ਈ ਨਾ ਪਵੇ।
ਸਹੀ ਗੱਲ ਐ, ਮੈਂ ਅੱਜ-ਕੱਲ ਮਤਲਬ ਕਿ ਨਾ ਲੈਂਟਰ ਦੇ ਉੱਪਰ ਵੀ ਟਾਇਲਸ ਲੱਗ ਰਹੀਆਂ ਨੇ। ਤਾਂ ਕਿ ਧੁੱਪ ਨਾ ਆਏ।
ਹਾਂਜੀ, ਸਾਡੇ ਨਾਣਕੇ ਲੱਗੇ ਅਈਆ ਏਨਾ।
ਅੱਛਾ-ਅੱਛਾ ਨਾਣ ਲੱਗੀਆਂ ਹੋਈਆਂ, ਉਹਨਾਂ ਨਾ ਤਾਂ, ਹਾਂ। ਹਾਂਜੀ, ਮ੍ਹੋਟਾ ਪੱਥਰ ਉਤੇ ਨਾ ਥਾਲ, ਥੱਲੇ ਸਾਰਾ ਘਰ ਠੰਡਾ-ਠੰਡਾ ਰਹਿੰਦਾ ਫੇਰ।
ਹਾਂਜੀ, ਬਸ ਆ ਹੁੰਦਾ ਕਿ ਜਿਹੜੀ ਮਿੱਟੀ ਹੁੰਦੀ ਵਾਈਪਰ ਮਾਰੋ ਧੁੱਪ ਹੋ ਜਾਂਦਾ ਕੋਠਾ ਵੀ, ਝਾੜੂ ਮਾਰਨ ਦੀ ਲੋੜ ਈ ਨੀ।
ਮੈਂ ਵੀ ਦੇਖਿਆ ਸੀ ਕਿਤੇ, ਮੈਂ ਕਿਹਾ ਚੱਲ ਤੁਸੀਂ ਲਵਾ ਰਹੇ ਓ ਤੇ ਮਤਲਬ ਲੱਗਦੇ ਕਦੇ ਹੱਥ ਕੋਠੇ ਤੇ ਵੀ ਲਗਵਾ ਲੋੋ।
ਹਾਂਜੀ, ਉਹ ਕੋਠੇ ਲਵਾਵਾਂਗੇ ਐ ਨਿਪਟਾਕੇ ਤਾ ਸੈਕਿੰਡ ਫਲੋਰ ਤੇ। ਫਿਰ ਉੱਪਰ ਥਰਡ ਫਲੋਰ ਤੇ ਵੀ ਲਵਾਵਾਂਗੇ, ਹੌਲੀ-ਹੌਲੀ ਕਰਾਵਾਂਗੇ ਹਜੇ ਨੀ ਇਕਦਮ। ਇਕਦਮ ਵੀ ਕਿੱਥੇ ਹੋਇਆ ਜਾਂਦਾ ਜੀ, ਹੌਲੀ-ਹੌਲੀ ਹੁੰਦੇ ਸਾਰੇ ਕੰਮ।
ਕੰਮ ਹੌਲੀ-ਹੌਲੀ ਹੁੰਦੇ ਨੇ, ਠੀਕ ਕਹਿ ਰਹੇ ਓ ਬਿਲਕੁਲ।
ਤੇ ਹੈ ਨੀ, ਦੇਖੋ ਇੱਕੋਦਮ ਹੀ ਬੰਦਾ ਕਰ ਲਵੇ, ਗਰਮੀ ਬੋਤ ਏ। ਗਰਮੀ'ਚ ਵੀ ਘੱਟ ਈ ਕੰਮ ਹੁੰਦਾ।
ਫੇਰ ਹੁਨ ਦੁਪਹਿਰੇ ਤੁਸੀਂ ਕੀ ਬਣਾਇਆ?
ਅਸੀਂ ਦੁਪਹਿਰੇ ਜ ਮਹ, ਰਾਜਮਾ ਚੋਲ ਬਣਾਏ ਸੀ। ਕਹਿੰਦੇ ਗਰਮੀ ਬੜੀ ਏ, ਰੋਟੀ ਖਾਣ ਦਾ ਮਨ ਨਹੀਂ ਕਰਦਾ ਪਿਆ, ਤੇ ਚੋਲ ਬਣਾ ਲ ਰੋਮਾ ਚੇਹੀਦਾ
ਮਾ ਰਾਜ, ਅੱਛਾ ਮਾ ਰਾਜ, ਓਈ ਨਾ ਉੜਦ ਦੀ ਦਾਲ ਜਿਹਨੂੰ ਕਹਿੰਦੇ ਨੇ ਸਾਬ ਤਦ ਉੜਦ ਚੱਲ ਠੀਕ ਏ, ਚ ਸਹੀ ਗੱਲ ਐ, ਗਰਮੀ ਬਹੁਤ ਐ ਜੀ, ਰੋਟੀ ਖਾਣ ਦਾ ਬਿਲਕੁਲ
ਜੀ ਇੱਕ ਪਾਸੇ ਰੋਟੀਆਂ, ਪਕ ਹਾਂ ਰੋਟੀਆਂ ਪ ਕਾਈਏ, ਇੱਕ ਵਾਰ ਤਰਫ ਸਫ਼ਾਈਆਂ ਕਰੀਏ‌। ਖਲੇ ਦਾ ਚੁੱਕਿਆ ਕੀ ਕਰੀਏ, ਫਿਰ ਭਾਂਡੇ ਵੀ ਮਨ ਹੁੰਦੇ ਨੇ।
ਹਾਂਜੀ।
ਬੰਦਾ ਇੱਕ ਕੰਮ ਕਰੇਗਾ, ਬੱਚੇ ਉਤੋ ਇੱਧਰ ਸਫ਼ਾਈ ਕਰੋ, ਬੱਚੇ ਉੱਧਰ ਖਲੋਣੇ ਖਿਲਾਰ ਕੇ ਬਹਿੰਦੇ ਨੇ। ਉਧਰ ਕਰੋ, ਉਧਰ ਭਾਂਡੇ ਜੁੱਠੇ ਹੋ ਜਾਂਦੇ ਨੇ। ਹਰਾ ਦਿਨ ਕੰਮਾਂ'ਚ ਨਿਕਲ ਜਾਂਦਾ ਜੀ, ਬਾਹਰ ਜਾਣ ਦਾ ਮਨ ਨੀ ਕਰਦਾ।
ਹਾਂ, ਤੁਸੀ ਤੇ ਬੜੇ ਬਿਜੀ ਓ, ਮੈਂ ਸੋਚ ਰਹੀ ਸੀ ਚਲੋ ਕਿਸੇ ਦਿਨ ਕਿਧਰੇ ਗੁਰਦੁਆਰੇ ਦਾ ਯਾ, ਪਿਕਨਿਕ ਮਨਾਉਣ ਦਾ ਸਾਰੀ ਫੈਮਲੀ ਨਾਲ ਪ੍ਰੋਗਰਾਮ ਬਣਾਂਨੇ ਆ, ਪਰ ਤੁਹਾਡੇ ਤਾਂ ਹਜੇ ਬੀਜੀ ਓ ਤੁਸੀਂ ਬਹੁਤ।
ਹਾਂਜੀ, ਬ ਸਾਡੇ ਵੀ ਦੋ-ਤਿੰਨ ਹਫ਼ਤੇ ਦਾ ਕੰਮ ਰਹਿ ਗਿਆ ਹੋਇਆ।
ਅੱਛਾ-ਅੱਛਾ, ਬਸ ਦੋ-ਤਿੰਨ ਹਫ਼ਤੇ ਫੇਰ ਤੇ ਠੀਕ ਏ। ਚਲੋ, ਜਦੋਂ ਫ੍ਰੀ ਹੋਵੋਗੇ ਨਾ ਫੇਰ ਪਲੈਨ, ਬਣਾਵਾਂਗੇ ਕੀ ਇੱਕ, ਪਿਕਨਿਕ ਜੀ ਕਰਲਾਂਗੇ ਬੱਚਿਆਂ ਨਾਲ, ਸਾਰੇ ਅਪਨੇ
ਬੱਸ ਕਹਿ ਹੀ ਰਹੇ ਸੀ ਮੈਂ ਕਿਹਾ, ਐ ਕੰਮ ਨਿਬੜਜੇ ਨਾ ਫਿਰ ਅਸੀਂ ਘੁੰਮਣ ਜਾਵਾਂਗ ਥੇ, ਘਰ ਬਹਿ-ਬਹਿਕੇ ਬੋਰ ਹੋ ਗਏ ਆਂ।
ਹ ਬੜਾ ਰਿਲੈਕਸ ਜਾ।
ਹਾਂਜੀ
ਹਾਂ।
ਹੋਰ, ਸੁਣਾਓ ਤੁਸੀਂ ਕੀ ਬਣ ਅੱਜ
ਅੱਜ ਮੈਂ ਬਣਾਇਆ, ਘੀਆ ਬਸ ਥੋੜਾ ਜਿਹਾ ਪੇਟ ਮ ਆ ਜਾ ਹਲਕਾ ਖਾਣਾ ਬਿਲਕੁਲ ਕੀ ਬਣਾਵਾਂ ਤੇ ਕੀ ਆਪ ਬਣਾਈ ਸੀ।
ਅੱਛਾ! ਕੀ ਆ ਖਾਣ ਨੇ ਤੁਹਾਡੇ।
ਹਾਂਜੀ! ਹਾਂਜੀ! ਖਾ ਲੈਂਦੇ ਨੇ ਕੀਏ ਦੇ ਨਾਲ ਰਾਇਤਾ ਪਾ ਲਿਆ ਸੀ।
ਅੱਛਾ! ਨਾਲ ਪਾਪੜ ਵੀ ਬਣਾਏ ਹੋਣੇ ਆਂ।
ਹਾਂਜੀ!
ਨਾਲ ਪਾਪੜ ਵੀ ਬਣਾਏ ਹੋਣੇ ਨੇ।
ਨਹੀਂ-ਨਹੀਂ ਜੀ, ਬਿਲਕੁਲ ਨਹੀਂ, ਕੁਛ ਨਹੀਂ ਬਣਾਇਆ। ਬਿਲਕੁਲ ਹਲਕਾ ਖਾਣਾ ਬਣਾਇਆ ਹੈ।
ਅੱਛਾ! ਗਰਮੀ 'ਚ ਵੈਸੇ ਹਲਕਾ ਹੀ ਖਾਣਾ ਚਾਹੀਦਾ।
ਹਾਂਜੀ! ਜੀ ਹਲਕਾ ਹੀ ਖਾਂਦੇ ਹਾਂ। ਅਸੀਂ ਤੇ ਜ਼ਿਆਦਾ ਤਲਿਆ ਖਾਂਦੇ ਨੀ, ਬਿਲਕੁਲ ਵੀ ਨਹੀਂ ਖਾਂਦੇ।
ਅਸੀਂ ਵੀ ਜੀ ਰਾਤੀ ਦਾਲ ਬਣਾ ਲੈਂਦੇ ਹਾਂ। ਨਾਲ ਹਲ ਰੋਟੀ-ਰੋਟੀ ਖਾ ਲੈਣੇ ਹਾਂ। ਹਲਕਾ ਜਾ। ਖਾਣਾ ਖਾਂਦੇ ਰਾਤੀ ਅਸੀਂ।
ਹੂੰ! ਆਨਾ ਤੁਸੀਂ ਬੜੇ ਦਿਨ ਹੋ ਗਏ। ਅੱਛਾ, ਘਰ ਹੀ ਨਹੀਂ ਆਏ ਤੁਸੀਂ।
ਬਸ ਤੁਹਾਨੂੰ ਦਸਿਆ ਤੇ ਕੰਮੋ ਹੀ ਨਹੀਂ ਨਿਕਲਿਆ ਜਾਂਦਾ।
ਹਾਂ। ਨਹੀਂ -ਨਹੀਂ ਕੋਈ ਗੱਲ ਨਹੀਂ ਤੁਸੀਂ ਜਦ ਆ ਜਾਣਾ। ਮੈਂ ਨਾ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ ਮੈਂ। ਕਹਿ ਰਹੀ ਸੀ। ਜਿਵੇਂ ਤੁਹਾਡਾ ਸਾਰਾ ਨੀਮਟ ਜੇਗਾ। ਤੇ ਜਿਵੇਂ ਥੋੜਾ ਪ੍ਰੋਗਰਾਮ ਬਣਾ ਲਓ। ਕਿ ਸੰਡੇ ਦੇ ਸੰਡੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ। ਘਰ ਸੁਖਮਨੀ ਸਾਹਿਬ ਦਾ ਪਾਠ ਕਰਲੋ।
ਹਾਂਜੀ! ਹਾਂਜੀ! ਜ਼ਰੂਰ ਕਰਾਂਗੇ।
ਹਾਂਜੀ! ਥੋੜ੍ਹਾ ਸਾਰੇ ਆਪਣੀਆਂ ਨਾ ਫਰੈਂਡਸ ਨਾਲ ਕਰਕੇ ਨਾ। ਡਿਸਕਸ ਕਰਕੇ ਫੇਰ ਮਤਲਬ। ਬਣਾ ਲਓ ਪ੍ਰੋਗਰਾਮ, ਕਿ ਹਰ ਸੰਡੇ ਕਿਸੇ ਦਿਨ। ਘਰ, ਸੁਖਮਨੀ ਸਾਹਿਬ ਦਾ ਪਾਠ ਕਦੀ ਕਿਸੇ ਦੇ ਘਰ। ਲੋਕੀਂ, ਇਹ ਕਿੱਟੀ ਪਾਰਟੀ ਵੀ ਤੇ ਕਰਦੇ ਹੀ ਨੇ ਹੁਣ।
ਹਾਂਜੀ- ਹਾਂਜੀ ਬਣਾਵਾਂਗੇ। ਬੱਸ ਉਹ ਨਾ ਐ ਠੀਕ। ਟਾਈਟੀ ਕੀ ਕਰਾ ਦਿਆਂ ਗੇ ਘਰ ਬੰਦਾ ਪਾਠ ਰਖਵਾ ਲੈਂਦਾ ਹੈ। ਅੱਜ-ਕੱਲ।
ਹਾਂਜੀ-ਹਾਂਜੀ, ਸਾਰੀ ਲੇਡੀਜ਼ ਨਾ ਇਕੱਠੀ ਹੋ ਕੇ ਹਾਂਜੀ।
ਹੂੰ! ਘਰ ਜਗ੍ਹਾ ਰਹਿੰਦੀ ਹੈ। ਬੰਦਾ ਜਿੱਥੇ ਮਰਜ਼ੀ ਆਰਾਮ ਨਾਲ ਪੈ ਜੇ ਪਾਠ ਕਰੇ।
ਹਾਂਜੀ! ਸ਼ਾਮ ਟਾਈਮ ਦਾ ਪ੍ਰੋਗਰਾਮ ਬਣਾ ਲੋ ਚਾਰ। ਤੋਂ ਪੰਜ ਫੇਰ ਥੋੜ੍ਹਾ ਮਤਲਬ ਲੰਗਰ ਪ੍ਰਸ਼ਾਦਾ ਕਿਟੀ ਪਾਰਟੀ 'ਚ। ਕੀ ਕਰਨਿਆ ਇਹ 'ਚ ਜਨਾਨੀਆਂ ਆਪਸ 'ਚ ਚੁਗਲੀਆਂ ਹੀ ਕਰਦੀਆਂ ਰਹਿੰਦੀਆਂ ਨੇ।
ਹੂੰ! ਹਾਂਜੀ! ਬੜੀ ਚੁਗਲੀ ਹੁੰਦੀ ਹੈ।
ਜਿਸ ਬਹਾਨੇ ਪਰਮਾਤਮਾ ਨੂੰ ਯਾਦ ਹੀ ਕੀਤਾ ਜਾਏਗਾ।
ਹੂੰ! ਹਾਂ! ਪ੍ਰਮਾਤਮਾ ਨੂੰ ਯਾਦ ਕਰਨਾ ਹੈ ਨਾ। ਤਾਂ ਦਿਲ ਨਾਲ ਕਰੋ। ਨਹੀਂ ਤਾਂ ਉੱਪਰ- ਉੱਪਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ।
ਹਾਂਜੀ! ਹਾਂਜੀ! ਸਹੀ ਗੱਲ ਹੈ।
ਹਾਂਜੀ!
ਹਾਂਜੀ!
ਹੋਰ ਦੱਸੋ ਤੁਹਾਡੇ ਬੱਚੇ ਠੀਕ?
ਹਾਂਜੀ ਸਭ ਵਧੀਆ ਨੇ ਗਏ ਹੋਏ ਨੇ ਕੰਮਾਂ ਤੇ ਸਭ।
ਤੁਹਾਡੇ ਗੁਰਪਰਮ ਅੱਜ ਏ ਨਾ।
ਹਾਂਜੀ ਹਾਂਜੀ ਅੱਜ ਹੀ ਐ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਅੱਜ ਹੀ ਏ ਜੀ।
ਅੱਛਿਆ
ਬਸ ਸਵੇਰੇ ਅਸੀਂ ਜਾ ਕੇ ਗੁਰਦੁਆਰੇ ਮੱਥਾ ਟੇਕ ਆਏ ਸੀ ਠੰਡੇ-ਠੰਡੇ। ਮੈਂ ਕਿਹਾ ਫੇਰ ਬਾਅਦ ਚੋ ਧੁੱਪ ਹੋ ਜਾਂਦੀ ਏ ਫੇਰ ਨੀ ਜਾਇਆ ਜਾਂਦਾ।
ਤੁਸੀਂ ਸਹੀਓ ਠੰਡੇ-ਠੰਡੇ ਮੱਥਾ ਟੇਕ ਆਏ ਹੋ। ਸਾਡੇ ਘਰ ਠੰਡੇ-ਠੰਡੇ ਉੱਠਦੇ ਹੀ ਨੀਂ ਸੁੱਤੇ ਹੁੰਦੇ ਨੇ।
ਫੇਰ ਸਵਾਇਆ ਨਾ ਨਾ ਬੱਚਿਆਂ ਨੂੰ ਰਾਤੀਂ ਜਲਦੀ ਸਵਾਇਆ। ਸਵੇਰੇ ਜਲਦੀ ਉਠਾ ਕੇ ਮੱਥਾ ਟੇਕ ਆਏ ਸੀ ਅਸੀਂ ਤਾਂ ਸਵੇਰੇ-ਸਵੇਰੇ।
ਸਾਡੇ ਤਾਂ ਉੱਠਦੇ ਨੀ ਹੈਗੇ ਆ ਠਾ ਠਾ ਕੇ ਪਰੇਸ਼ਾਨ ਹੋ ਜਾਣੇ ਆ ਅਸੀਂ। ਅਸੀਂ ਕਹਿਣੇ ਆ ਉੱਠ ਜਾਓ ਉਹ ਕਹਿੰਦੇ ਦਸ ਮਿੰਟ ਦਸ-ਦਸ ਪੰਜ-ਪੰਜ ਮਿੰਟ ਕਰ ਕਰ ਕੇ ਐਹ ਨੌਂ ਵਜਾ ਦਿੰਦੇ ਨੇ ਉੱਠ ਉੱਠ ਕੇ ਫੇਰ ਉੱਠਣਗੇ ਫਿਰ ਸ਼ੁਰੂ ਦੁੱਧ ਦੁੱਧ ਪੀ ਕੇ ਸਰਾਰਤਾਂ ਸ਼ੁਰੂ ਹੋ ਜਾਂਦੀਆਂ ਇਹਨਾਂ ਦੀਆਂ
ਹੂੰ
ਅੱਜ ਕੱਲ ਸਭ ਬੱਚਿਆਂ ਦਾ ਜੀ ਏਹੀ ਹਾਲ ਏ ਤੰਗ ਕਰਨਾ ਹੀ ਕਰਨਾ ਜੋ ਮਰਜੀ ਹੋਜੇ
ਜੀ ਏਹ ਤਾਂ ਬਿਲਕੁਲ ਸਹੀ ਗੱਲ ਐ ਅਸੀਂ ਤਾ ਸਵੇਰੇ ਹੀ ਚੱਲ ਗਏ ਸੀ ਬਸ ਹੁਣ ਸ਼ਾਮੀ ਦੇਖੋ ਅਗਰ ਨਗਰ ਕੀਰਤਨ ਆਏਗਾ ਪਾਲਕੀ ਚ ਪਾਲਕੀ ਸਾਹਿਬ ਤੇ ਮੱਥਾ ਟੇਕ ਕੇ ਵਾਪਿਸ ਆ ਜਾਗੇ
ਹੈਲੋ ਹਾਂਜੀ
ਗੂਰਦੁਆਰੇ ਤੱਕ ਨਹੀਂ ਜਾਊਗਾ ਅੱਗੇ
ਨਈ ਨਈ ਜੀ ਜਾਵਾਂਗੇ ਥੋੜਾ ਜਿਹਾ ਪਾਲਕੀ ਸਾਹਿਬ ਤੇ ਮੱਥਾ ਟੇਕਿਆ ਜਾਏ
ਅੱਛਿਆ, ਹੋਰ ਦੱਸੋ? ਅੱਜ ਕੱਲ੍ਹ ਤੁਹਾਡਾ ਕੰਮ ਕਿਤੇ ਚੱਲਦਾ ਪਿਆ
ਕੰਮ ਵਧੀਆ ਚੱਲ ਰਿਹਾ ਜੀ ਕੰਮ ਬਿਲਕੁਲ ਵਧੀਆ ਚੱਲ ਰਿਹਾ
ਅੱਛਿਆ, ਹੋਰ ਤੁਹਾਡੇ ਬੱਚੇ ਦਾ ਕੰਮ ਸਹੀ ਏ ਬੱਚੇ ਦਾ ਕੰਮ ਸਹੀ ਤੁਹਾਡੇ
ਹਾਂਜੀ, ਹਾਂਜੀ
ਬੱਚਿਆਂ ਦਾ ਕੰਮ ਸਹੀ ਚੱਲ ਰਿਹਾ ਤੁਹਾਡੇ?
ਹਾਂਜੀ ਬਹੁਤ ਵਧੀਆ ਚੱਲਦਾ ਏ ਜੀ ਬਹੁਤ ਵਧੀਆ
ਚਲੋ ਵਧੀਆ ਏ ਜੀ ਚੰਗਾ ਹੀ ਚੱਲਣਾ ਚਾਹੀਦੀ ਐ ਨਹੀਂ ਤੇ ਇੱਕ ਇੱਕ ਵਾਰੀ ਕੰਮ ਨਾ ਹੋਣ ਤੇ ਹਫ਼ਤਾ ਬੰਦਾ ਏਦਾਂ ਹੀ ਰਹਿ ਜਾਂਦਾ ਫੇਰ, ਘਰ ਬਹਿ ਕੇ ਬੰ ਜਿਹੜੇ ਕੰਮ ਵਾਲੇ ਬੰਦੇ ਹੁੰਦੇ ਨਾ ਉਹਨਾਂ ਦਾ ਘਰ ਬੈ ਕਝ ਗੁਜ਼ਾਰਾ ਨੀ ਹੁੰਦਾ ਜੀ
ਹਾਂਜੀ, ਹਾਂਜੀ ਠੀਕ ਐ
ਹੂੰ
ਹਾਂਜੀ
ਹੋਰ ਸੂਟ ਸਾਟ ਸਵਾਏ ਨੇ?
ਨਹੀਂ ਨਹੀਂ ਕੋਈ ਸੂਟ ਨਹੀਂ ਸਵਾਇਆ
ਕਿਉਂ
ਵੈਸੇ ਹੀ ਜੀ।
ਅੱਛਿਆ ਚਲੋ ਮੈਂ ਤੁਆਨੂੰ ਫੋਨ ਕਰਦੀ ਰਾਂਗੀ, ਠੀਕ ਐ? ਹਾਂਜੀ, ਸ ਸ਼੍ਰੀ ਕਾਲ
ਅੱ- ਕਿਐ